ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਤੁਸੀਂ ਦੱਸੋ?
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ ਹੋਰ ਠੀਕ ਓ। ਹਾਂਜੀ ਵਧੀਆ ਜੀ ਤੁਸੀਂ ਦੱਸੋ?
ਵਧੀਆ ਜੀ ਕਿਰਪਾ ਮਾਲਕ ਦੀ ਏ।
ਹਾਂਜੀ, ਬਸ ਬੈਠੇ ਹੋਏ।
ਅੱਛਾ ਜੀ, ਅੱਛਾ ਭਾਜੀ ਮੈਂ ਤੁਹਾਡੇ ਤੋਂ ਪੁੱਛਣਾ ਸੀ। ਕਿ ਜਿੱਦਾਂ ਮੋਬਾਇਲ ਫੋਨਾਂ ਚ ਯੂਜ ਕਰਦੇ ਨੇ ਸਾਰੇ ਇਹਦੇ ਕੋਈ, ਅ-ਅਡਵਾਂਟੇਜ ਤੇ ਡਿਸਐਡਵਾਂਟਜ, ਮਤਲਬ ਕਿ ਜਿਵੇਂ ਬੱਚੇ ਯੂਜ ਕਰਦੇ ਆ, ਅੱਜ ਕੱਲ੍ਹ ਬੱਚਿਆਂ ਦੀ ਅੱਖਾਂ ਵਗੈਰਾ ਖਰਾਬ ਹੋ ਜਾਂਦੀਆਂ। ਤੁਸੀਂ ਮਨੂੰ ਦੱਸੋਗੇ ਕੁਛ ਇਹਦੇ ਬਾਰੇ
ਹਾਂਜੀ
ਇਦਾਂ ਕਿਸੇ ਨੇ, ਨੀ ਲੈਕੇ ਦੇਣੀ ਜੀ। ਐੇ ਕਿ, ਮੋਬਾਇਲ ਫੋਨ ਕਿਵੇਂ ਕਰ ਸਕਦੇ, ਅਗਰ ਵਧੀਆ ਤਰੀਕੇ ਨਾਲ ਕਰਨਾ
ਮਤਲਬ ਕਿ ਬਈ ਹੈਲੋ ਹੈਲੋ ਹਾਂਜੀ ਹਾਂਜੀ, ਤੁਹਾਨੂੰ ਮਤਲਬ ਐਡਵਾਂਟੇਜ ਔਰ ਡਿਸਐਡਵਾਂਟੇਜ ਪਤਾ ਲੱਗਾ।
ਹਾਂਜੀ-ਹਾਂਜੀ।
ਹਾਂਜੀ। ਜੋ ਮਤਲਬ ਕਿ ਬਹੁਤ ਫਾਇਦੇ ਵੀ ਨੇ ਇੱਕ ਤਰ੍ਹਾਂ ਦਾ ਸੋਸ਼ਲ ਮੀਡੀਆ ਤੋਂ ਮੋਬਾਇਲ ਤੋਂ ਨੁਕਸਾਨ ਹੀ ਬਹੁਤ ਨੇ ਜਿਵੇਂ, ਕਿ ਤੁਸੀਂ ਵੇਖ ਲਓ। ਬਈ ਸਵਸਥ ਜਿਵੇਂ- ਨੁਕਸਾਨ ਦੀ ਗੱਲ ਕਰੀਏ। ਬਈ ਸਵਸਥ ਉੱਤੇ ਸਭ ਤੋਂ ਵੱਡਾ ਨੁ ਨੁਕਸਾਨ ਹੁੰਦਾ, ਜਿਵੇਂ
ਹੂੰ।
ਤੁਸੀਂ ਵੇਖ ਸਕਦੇ ਓ ਕਿ ਬੱਚੇ, ਲੈ ਕੇ ਨਾਂ ਇਹਨਾਂ ਦੀ ਅੱਖਾਂ ਖ਼ਰਾਬ ਹੋ ਜਾਂਦੀਆਂ ਨੇ। ਸਵਸਥ ਉੱਤੇ ਬਹੁਤ ਨੁਕਸਾਨ ਏ, ਅੱਖਾਂ ਸਾਡੇ ਦਿਮਾਗ ਫੋਕ ਬਸ ਬਹੁਤ ਕਰ ਲੈਂਦਾ ਆ, ਤੇ ਏਸ ਕਰਕੇ।
ਬਟ ਫਾਇਦੇ ਵਿੱਚ ਹੈ ਨਾ। ਕਿ ਅਸੀਂ ਕਿਸੇ ਨੂੰ ਕੌਲ ਕਰਨੀ ਦੂਰ ਬੈਠੇ, ਅਸੀਂ ਕੋਲ ਵੀ ਕਰ ਸਕਦੇ ਹਾਂ।
ਹਾਂਜੀ ਫ਼ਾਇਦਾ ਵੀ ਬਹੁਤ ਬਈ, ਬ ਪਹਿਲੇ ਜਮਾਨੇ ਚ ਕਿ ਅਸੀਂ ਪੱਤਰ ਲਿਖਣਾ ਹੋਵੇ ਮਹੀਨੇ ਬਾਅਦ ਦੂਜੇ ਬੰਦੇ ਕੋਲ ਪਹੁੰਚਦਾ ਸੀ। ਬਹੁਤ ਮਤਲਬ ਟਾਈਮ ਲੱਗਦਾ ਸੀ। ਹੁਣ ਅੱਜ ਦੇ ਜਮਾਨੇ ਚ ਫੋਨ ਦਾ ਸਭ ਤੋਂ ਵਧੀਆ ਫਾਇਦਾ ਆ ਬਾਈ ਅਸੀ ਮੇਲ ਲਿਖੀਏ ਇੱਕ ਸੈਕਿੰਡ ਵਿੱਚ ਹੀ ਪਹੁੰਚ ਜਾਂਦਾ ਆ।
ਤੁਹਾਡੇ ਹਿਸਾਬ ਨਾਲ ਤਾਂ ਬੱਚਿਆਂ ਨੂੰ ਫੋਨ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ?
ਮੇਰੇ ਹਿਸਾਬ ਨਾਲ ਅਗਰ ਕੋਈ ਸਟੱਡੀ ਵਾਲਾ ਬੱਚਾ ਹੈ ਤੇ ਉਹਨੂੰ ਖਾਲੀ ਉਹ ਸਟਡੀ ਵਾਲਲਾ ਬੱਚਾ ਖਾਲੀ ਸਟੱਡੀ ਵਾਸਤੇ ਹੀ ਯੂਜ ਕਰੇਗਾ ਜਾਂ ਉਹਨੂੰ ਕੁਛ ਸਮਝ ਨਾ ਆਵੇ ਤਾਂ ਸਟੱਡੀ ਵਾਤੇ ਯੂਜ ਕਰੇਗਾ।
ਤੁਹਾਡੇ ਹਿਸਾਬ ਨੇ ਕਿੰਨੀ ਕੁ ਏਜ ਵੱਲ ਬੱਚੇ ਨੂੰ ਫੋਨ ਦੇਣਾ ਚਾਹੀਦਾ ਹੈ?
ਹਾਂਜੀ-ਹਾਂਜੀ, ਸਾਡੇ ਹਿਸਾਬ ਨਾਲ ਮਤਲਬ ਕਿ ਹਾਂਜੀ-ਹਾਂਜੀ। ਮਤਲਬ ਯਾ ਹਾਂਜੀ, ਬਈ ਪਲੱਸ ਵਨ ਤੇ ਆ ਜਾਵੇ ਬੱਚਾ ਪੂਰਾ ਹੋ ਜਾਵੇ ਏਟੀਨ ਈਅਰਸ ਤੱਕ। ਤਾਂ ਹੀ ਦੇਣਾ ਚਾਹੀਦਾ ਹੈ, ਤੁਹਾਡੇ ਹਿਸਾਬ ਨਾਲ ਕਿੰਨੇ ਤੱਕ ਦੇਣਾ ਚਾਹੀਦਾ ਹੈ?
ਅੱਜ-ਕੱਲ ਜਿਹੜੀ ਗੇਮਾਂ ਚੱਲਦੀ ਪਈਆਂ ਗੇਮਾਂ ਦੇ ਦੋ-ਦੋ ਘੰਟੇ
ਨਹੀਂ-ਨਹੀਂ, ਇਹ ਮੈਨੂੰ ਪਹਿਲੇ ਇਹ ਦੱਸੋ ਨਾ ਤੁਹਾਡੇ ਹਿਸਾਬ ਨਾਲ ਕਿੰਨੇ ਏਜ ਵਾਲੇ ਬੱਚਿਆਂ ਨੂੰ ਦੇਣਾ ਚਾਹੀਦਾ?
ਹਾਂਜੀ।
ਤੁਹਾਡੇ ਹਿਸਾਬ ਨਾਲ ਕਿੰਨੇ ਏਜ ਤੱਕ ਬੱਚਿਆਂ ਨੂੰ ਦੇਣਾ ਚਾਹੀਦਾ ਹੈ?
ਮੇਰੇ ਹਿਸਾਬ ਨਾਲ ਟਵੈਂਟੀ ਫਾਈਵ ਪੱਚੀ ਸਾਲ ਤੋਂ ਬਾਦ ਫੋਨ ਦੇਣਾ ਚਾਹੀਦਾ।
ਹਾਂਜੀ-ਹਾਂਜੀ, ਬਈ ਬਹੁਤ ਨੁਕਸਾਨ ਨੇ ਜਿਵੇਂ ਅੱਜ-ਕੱਲ੍ਹ ਗੇਮਾਂ ਆ ਗਈਆਂ ਫ੍ਰਰੀ ਫਾਇਰ ਵਗੈਰਾ ਬੱਚੇ-ਬੱਚੇ ਖੇਲਦੇ ਪਏ ਨੇ।
ਅਜ-ਕੱਲ ਦੇ ਫੋਨਾ ਨਹੀਂ ਬੱਚਿਆਂ ਦਾ ਬੀੜਾ ਕਰ ਕੀਤਾ ਹੋਇਆ ਹੈ ਫੋਨ ਸਾਰਾ ਲੈ ਕੇ ਬੈਠੇ ਰਹਦੇ ਆ ਪੜ੍ਹਾਈ ਘੱਟ ਹੀ ਕਰ ਇਹਦਾ ਕੁੱਛ ਦੱਸੋ ਕਿਵੇਂ ਹਲ ਹੋ ਸਕਦਾ ਇਹਦਾ ਕਿਵੇਂ ਸਲਿਊਸ਼ਨ ਨਿਕਲ ਸਕਦਾ ਬਈ ਬੱਚੇ ਫੋਨ ਘੱਟ ਤੋਂ ਘੱਟ ਯੂਜ ਕਰਨ।
ਐ ਫਿਰ ਯ ਪੇਰੈਂਟਸ ਨੂੰ ਦੇਖਣਾ ਚਾਹੀਦਾ ਆ ਨਾ ਬਈ ਫੋਨ ਵੀ ਸਕੂਲ ਵੀ ਨਾ ਮਿਲਲੇ ਬੱਚਿਆਂ ਨੂੰ।
ਅੱਛਾ ਜੀ, ਪੈਰਟਸ ਮਤਲਬ ਪੈਰਟਸ ਨੂੰ ਦੇਖਣਾ ਚਾਹੀਦਾ। ਇਹ ਮਤਲਬ ਕਿ ਅਗਰ
ਬੱਚੇ ਨੂੰ ਫੋਨ ਦੇ ਦਿੱਤਾ ਕਿੰਨੇ ਦਸ ਮਿੰਟ ਲਈ ਦੇਣਾ, ਪੰਦਰਾਂ ਮਿੰਟ ਦੇਣਾ ਹੈ ਜਦੋਂ ਬੱਚੇ ਨੂੰ ਫੋਨ ਨਾ ਦੋ ਤੇ ਉਹ ਬੱਚਾ ਥੋੜਾ ਗੁੱਸਾ ਮਨ ਜਾਂਦਾ ਹੈ ਰੋਟੀ ਨੀ ਖਾਂਦਾ ਹੈ ਇਹ ਕਰਦਾ ਹੈ। ਸਾਡੇ ਸਾਹਮ ਫੋਨ ਕਿ ਨਹੀਂ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਫੋਨ
ਉਹ ਉਹ ਤਾਂ ਫਿਰ ਉਸ ਦੇ ਉੱਤੇ ਡਿਪੈਂਡ ਨਾ ਬਾਕੀ ਤੁਸੀਂ ਦੱਸੋ ਤੁਹਾਡੇ ਹਿਸਾਬ ਨਾਲ ਕਿੰਨੇ ਦੇਰ ਤੱਕ ਦੇਣਾ ਚਾਹੀਦਾ
ਹਾਂਜੀ
ਹੈਲੋ ਦੱਸੋ ਜੀ
ਕੀ ਕਹਿ ਰਹੇ
ਤੁਹਾਡੇ-ਤੁਹਾਡੇ ਹਿਸਾਬ ਨਾਲ ਕਿੰਨੀ ਦੇਰ ਤੱਕ ਦੇਣਾ ਚਾਹੀਦਾ ਹੈ ਬਾਕੀ ਦੇ ਬੱਚੇ ਉੱਤੇ ਡਿਪੈਂਡ ਆ।
ਮੇਰੇ ਹਿਸਾਬ ਨਾਲ ਚੱਲੋਗੇ ਤੇ ਉਹੀ ਦਸ ਮਿੰਟ, ਪੰਦਰਾਂ ਮਿੰਟ ਫੋਨ ਵੇਖਲੋ ਉਸ ਤੋਂ ਬਾਅਦ ਆਪਣਾ ਫਿਰ ਪੜ੍ਹਾਈ- ਪੜੁਈ ਦਾ ਲਗਾਦੋ। ਕਿੰਦਾ ਫੋਨ ਵੇਖੋ ਤੇ ਪਤਾ ਆਪਣਾ ਹੀ ਨੁਕਸਾਨ ਹੈਗਾ ਅੱਖਾਂ-ਉਖਾਂ ਦਾ ਫੇਰ ਬਾਹਰ ਫਿਰ ਹਰ ਬੱਚੇ ਕੋਲ ਆਪਣਾ ਫੋਨ ਹੈਗਾ ਅਜ।
ਹਾਂਜੀ-ਹਾਂਜੀ।
ਹਾਂਜੀ।
ਹਾਂਜੀ।
ਤੇ ਫੋਨ ਤੇ ਕੁਛ ਅੱਜ-ਕੱਲ ਸੋਸ਼ਲ ਮੀਡੀਆ ਬਹੁਤ ਹੋ ਰਿਹਾ ਅੱਜ-ਕੱਲ।
ਹਾਂਜੀ ਸੋਸ਼ਲ ਮੀਡੀਆ ਬਹੁਤ ਫਾਇਦੇ ਨੇ ਹਾਂਜੀ ਜੀ ਜਿਵੇਂ ਕਿ ਕਈ ਵਲੋਗ ਬਣਾਉਂਦੇ ਆ ਯੂਟਿਊਬ ਚ ਜਾਂ ਇੰਸਟਾਗ੍ਰਾਮ ਚਲਾਉਂਦੇ ਆਦੇ ਤੇ ਬਲੋਗ ਬਣਾਉਂਦੇ ਆ ਉਹਦੇ ਤੇ ਬਹੁਤ ਫਾਇਦਾ ਆ
ਚ ਫਲੋ ਵਗੈਰਾ ਬਣਾਉਦੇ ਆ ਇਹਦੇ ਇਹਦੇ ਫ਼ਾਇਦੇ ਹੈਗੇ ਵ ਲੋਕ ਦੇ
ਅ ਠ
ਹਾਂਜੀ
ਹਾਂਜੀ
ਹੈਲੋ ਨਹੀਂ ਇਹਦੇ ਫਾਇਦੇ ਹੈਗੇ ਉਹ ਲੋਕ ਬਰਾ ਵੈਲੀ ਮਤਲਬ ਕੀ ਵੈਸੀ ਬੰਦੇ ਟੈਮ ਪਾਸ ਕਰਦੇ
ਇਹ ਕਿਸਮ ਦਾ ਟਾਈਮ ਪਾਸ ਵੀ ਹੈ ਹੋਰ ਫਾਇਦਾ ਵੀ ਹੈ ਬਹੁਤ ਯਾਨੀ ਤੁਸੀਂ ਵੇਖ ਸਕਦੇ ਹੋ ਕਿ ਮਤਲਬ ਅਗਰ ਸਬਸਕਰਾਈਬਰ ਵੱਧ ਜਾਵਣ ਬਹੁਤ ਜ਼ਿਆਦਾ ਤੁਸੀਂ ਦੱਸੋ ਤਾਂ ਤੁਸੀਂ ਤੁਹਾਡੇ ਹਿਸਾਬ ਨਾਲ ਕੀ ਹੋਣਾ ਚਾਹੀਦਾ
ਸੋਸ਼ਲ ਮੀਡੀਆ ਦਾ ਫਾਇਦਾ ਵੀ ਹੈਗਾ ਬੱਚੇ ਆਪਣਾ ਵੀ ਬਲੋਕ ਵਗੈਰਾ ਕਰਕੇ ਅਰਨਿੰਗ ਵੀ ਕਰ ਸਕਦੇ ਆ
ਹਾਂਜੀ ਹਾਂਜੀ ਹਾਂਜੀ ਮੈਨੂੰ ਥੋਡੀ ਆਵਾਜ਼ ਚੇਂਜ ਲੱਗੀ
ਆਪਣੇ ਅ ਕੋਡਿੰਗ ਸਹੀ ਬਣਾ ਰਹੇ ਨੇ ਕਿ ਗ਼ਲਤ ਬਣਾ ਰਹੇ ਨੇ ਬੱਚਾ ਉੱਥ ਹੈਗਾ
ਹਾਂਜੀ ਇਹ ਆਵਾਜ਼ ਚੇਂਜ ਹੋ ਗਈ ਕਿ ਤੁਹਾਡੀ
ਹਾਂਜੀ ਹਾਂਜੀ ਆਵਾਜ਼ ਚ ਜੁੜੀ ਜੇ ਅਹ ਮੇਰਾ ਨਾ ਥੋੜਾ ਜਿਹਾ ਗਲੇ ਚ ਉਹ
ਹਾਂਜੀ ਹਾਂਜੀ ਹਾਂਜੀ ਅੱਛਾ ਜੀ ਨਹੀਂ ਮੈਨੂੰ ਲੱਗਿਆ ਕੋਈ ਦੂਸਰਾ ਪਰਸਨ ਬੋਲਦੇ
ਕੀ ਅੱਜ ਕੱਲ ਔਨਲਾਈਨ ਸ਼ੋਪਿੰਗ ਵੀ ਚੱਲਦੀ ਹੈ ਇਹਦਾ ਕੀ ਬੈਨੀਫਿਟ
ਹਾਂਜੀ ਓਨਲਾਈਨ ਸ਼ੋਪਿੰਗ ਦਾ ਬਹੁਤ ਬੈਨੀਫਿਟ ਜਿਵੇਂ ਕਿ ਸਾਨੂੰ ਬਾਹਰ ਨੀ ਜਾਣਾ ਪੈਂਦਾ ਤੁਸੀਂ ਫੋਨੋਂ ਹੀ ਔਨਲਾਈਨ ਸ਼ੋਪਿੰ ਕੁਛ ਮੰਗਵਾਉਂਦੇ ਹੋ ਉਹ ਤੁਹਾਡੇ ਘਰ ਤੱਕ ਨਹੀਂ ਸਮਾਨ ਆ ਜਾਂਦਾ ਹੈ
ਅੱਛਾ ਅੱਛਾ ਤਾਂ ਹੁਣ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਮੋਬਾਇਲ ਫੋਨ ਦੇ ਬਹੁਤ ਫ਼ਾਇਦੇ ਨੇ ਕਿ ਅਸੀਂ ਬੰਦਾ ਦੂਰ ਬੈਠਾ ਸੀ ਕੋਲ ਕਰ ਸਕਦੇ ਹਾਂ
ਹਾਂਜੀ
ਬੱਚਾ ਸਟੱਡੀ ਲਈ ਯੂਜ ਕਰ ਸਕਦਾ ਜਿਹੜੇ ਕੋ ਜਿਹਦੇ ਕੋਲ ਟਿਊਸ਼ਨ ਫੀਸ ਨਾ ਨਿਕਲਦੀ ਉਹ ਆਪਣਾ ਸਟੱਡੀ ਦੇ ਲਈ ਕੋਚਿੰਗ ਲੈ ਸਕਦਾ ਯੂਟਿਊਬ ਤੋਂ
ਹਾਂਜੀ ਹਾਂਜੀ
ਬਾਕੀ ਇਹਦੀ ਜਗ੍ਹਾ ਫ ਉਹ ਵੀ ਤਿਆਰ ਨੁਕਸਾਨ ਵੀ ਤਿਆਰ ਨਾ ਜਿਹੜੇ ਹੁਣ ਛੋਟੇ ਛੋਟੇ ਬੱਚੇ ਅੱਜ ਫੋਨ ਹੈਗਾ ਵੀ ਉਹਨਾਂ ਦੇ ਅੱਖਾਂ ਤੇ ਵੀ ਜ਼ੋਰ ਪੈਂਦਾ ਆ ਮਾਇੰਡ ਤੇ ਵੀ ਜ਼ੋਰ ਪੈਂਦਾ ਆ ਫੋਕਸ ਖਟਦਾ ਆ ਫੇਿਰ ਅੱਖਾਂ ਥੱਲੇ ਹੋਰ, ਡਾਰਕਨੈਸ ਹੋ ਜਾਂਦੀ ਹੈ, ਅੱਖਾਂ ਦੇ ਅੱਗੇ।
ਹਾਂਜੀ, ਬਹੁਤ ਐਡ, ਹਾਂਜੀ-ਹਾਂਜੀ। ਬਹੁਤ ਇੱਕ ਜਗ੍ਹਾ ਬਹੁਤ ਨੁਕਸਾਨ ਆ ਬਹੁਤ ਫਾਇਦੇ ਆ ਯਾਨੀ ਕਿ ਬੱਚਿਆਂ ਨੂੰ ਫੋਨ ਕਮ ਸੇ ਕਮ ਉਓਨੀ ਦੇਰ ਦਾ ਵੋ ਪਈ ਟਾਈਮ ਉਹਨਾਂ ਦੇ ਟਾਈਮ ਸ਼ਡਊਲ ਦੇ ਹਿਸਾਬ ਨਾਲ
ਮਤਲਬ ਤੁਹਾਡਾ ਕਿਆ ਹੁੰਦਾ ਮ ਕਿਹਾ ਜ ਬੱਚਾ ਫਰੀ ਹੈਗਾ ਉਹਨੂੰ ਕੋਈ ਕੰਮ ਨੀ ਕੀਤਾ
ਹਾਂਜੀ ਕੋਈ ਫਰੀ ਆ ਉਹ ਓਨੇ ਬੱਚੇ ਨੇ ਖਾਲੀ ਬੱਚੇ ਨੂੰ ਤਾਂ ਇਨੀ ਨੌਲੇਜ ਨਹੀਂ ਹੋਏਗੀ ਹਾਂਜੀ ਬੱਚਾ ਤਾਂ ਖਾਲੀ ਯੂਟਿਊਬ ਵਿੱਚ ਸ਼ੋਟ ਹੀ ਦੇਖੇਗਾ ਬਸ
ਹਾਂ।
ਹਾਂਜੀ-ਹਾਂਜੀ। ਬਾਕੀ ਤੁਸੀਂ ਦੱਸੋ! ਜਿਵੇਂ, ਅਸੀ ਸਵੀਗੀ ਤੋਂ ਕੋਈ ਸਮਾਨ ਮੰਗਾਣਾ, ਬਹੁਤ ਆਸਾਨੀ ਨਾਲ ਸਾਡੇ ਘਰ ਤੱਕ ਆ ਜਾਂਦਾ ਤਾਂ।
ਮੋਬਾਇਲ ਦੇ ਤਾਂ ਫਾਇਦੇ ਹੈਗੇ, ਪਹਿਲੇ, ਜਿਹੜੇ ਟਾਈਮ ਸੀਗਾ, ਬੰਦੇ ਚਿੱਠੀਆਂ ਲਿਖਕੇ
ਹਾਂਜੀ, ਫੇਰ ਤੁਹਾਡੀ ਆਵਾਜ਼ ਚੇਂਜ ਹੋ ਗਈ ਹੈ, ਹਾਂਜੀ-ਹਾਂਜੀ। ਹਾਂਜੀ, ਬੋਲੋ ਜੀ, ਹਾਂਜੀ।
ਤੁਸੀਂ ਇੱਕ ਮਿੰਟ ਲਈ ਕਿਸੇ ਨੂੰ ਵੀਡੀਓ ਕਾਲ ਕਰ ਸਕਦੇ ਹੋ, ਜਿੱਥੇ ਮਰਜ਼ੀ ਬੰਦਾ ਬੈਠਿਆ, ਤੁਸੀਂ ਉਹਨੂੰ ਵੇਖ ਸਕਦੇ, ਪਹਿਲੇ ਟੈਮ ਪਹਿਲੇ ਟੈਮ ਮੋਬਾਇਲ ਨਹੀਂ ਹੁੰਦੇ ਸੀਗੇ, ਲੋਕ ਚਿੱਠੀਆਂ ਵਗੈਰਾ ਲਿਖਦੇ ਸੀ, ਹੁਣ ਅੱਜ-ਕੱਲ ਹਰ ਇੱਕ, ਹਰ ਇੱਕ ਬੰਦੇ ਦਾ ਕੰਮ ਅਸਾਨ ਹੋਇਆ ਪਿਆ। ਇੱਕ ਮਿੰਟ ਲਈ, ਤੁਸੀਂ ਜਿੱਥੇ ਮਰਜ਼ੀ ਹਜ਼ਾਰੋ, ਕਰੋੜਾਂ ਨੁੰ ਹੋਰ ਬੰਦਾ ਬੈਠਾ, ਤੁਸੀਂ ਗੱਲ ਕਰ ਸਕਦੇ ਹੋ, ਤੁ ਮਿਲ ਸਕਦੇ ਹੋ
ਹਾਨਜੀ- ਹਾਂਜੀ।
ਜਿੱਥੇ ਮਰਜ਼ੀ ਬੰਦਾ ਬੈਠਾ, ਤੁਸੀਂ ਮਿਲ ਸਕਦੇ
ਹਾਂਜੀ। ਬਹੁਤ ਬੈਨੀਫਿਟ ਯਾਂ, ਬਹੁਤ ਡਿਸਐਡਵਾਂਟੇਜ ਯਾਂ, ਹਾਂਜੀ-ਹਾਂਜੀ।
ਹੋਰ ਸੁਣਾਓ, ਭਾਜੀ, ਰੋਟੀ-ਰੁਟੀ ਖਾਲੀ?
ਹਾਂਜੀ ਵਧੀਆ। ਹਾਂਜੀ-ਹਾਂਜੀ, ਬਸ ਹੁਣੇ ਹੀ ਉੱਠੇ ਆ।
ਅੱਛਾ।
ਅੱ
ਉਹ ਮੋਬਾਈਲ ਫੋਨ ਦਾ ਐ ਫਾਇਦਾ ਹੋ ਮੋਬਾਇਲ ਫੋਨ ਦਾ ਵੀ ਫਾਇਦਾ ਹੋ ਜਾਂਦਾ, ਬੱਚੇ ਪਹਿਲ ਜਿਵੇਂ ਕੋਈ, ਟੂਰ ਤੇ ਗਏ ਆ ਘੁੰਮਣ-ਫਿਰਨ ਗਏ ਆ, ਫੋਟੋਆਂ ਕਲਿੱਕ ਕਰਕੇ ਆਪਣੀ ਮੈਮਰੀਜ਼ ਇਕੱਠੀ ਕਰ ਸਕਦੇ, ਹੈਨਾ। ਹਮ
ਹਾਂਜੀ, ਬਾਕੀ ਤੁਹਾਡੇ ਅਨੁਸਾਰ ਦੱਸੋ, ਸੋਸ਼ਲ ਮੀਡੀਆ ਠੀਕ ਯਾ? ਇਂਹਦੇ ਬਹੁਤ ਡਿਸਐਡਵਾਂਟੇਜ ਆ, ਜਿਵੇਂ, ਬਹੁਤ ਜਗ੍ਹਾ ਤੇ ਟਾਵਰ ਲੱਗਦੇ ਪਏ ਆ।
ਹਾਂਜੀ, ਟਾਵਰ ਲੱਗਦੇ ਤੇ ਪਏ ਜਾਂਦੇ ਕਿ, ਟਾਵਰ ਦੇ ਕਾਰਨ ਜਿਹੜੇ ਪਸ਼ ਜਿਹੜੇ ਉੱਤੇ ਪਕਸੀ਼ ਘੁੰਮਦੇ ਨਾ ਜਿਹੜੇ, ਬਰਡਸ ਵਗੈਰਾ ਉਹ ਡੈਥ ਹੁੰਦੀ। ਜ ਉਹਨਾਂ ਦੇ ਰਿਟਾਇਰ'ਚ ਅਗਰ ਆ ਜਾਂਦੇ ਉਹ ਦੀ ਡੈਥ ਹੋ ਜਾਂਦੀ। ਤੁਸੀਂ ਅਗਰ ਨੋਟਿਸ ਕੀਤਾ ਹੋਏ, ਦੋ ਟਾਵਰ, ਦੇ, ਚਾਰ ਕੋਈ ਦੋ-ਚਾਰ ਪਕਸ਼ੀ, ਕਬੂਤਰ ਵਗੈਰਾ ਮਰੇ, ਇਹਦੇ ਬਹੁਤ-ਬਹੁਤ ਨੁਕਸਾਨ ਹੈਗੀ। ਬਾਹਰ ਦੇ ਵਿਦੇਸ਼ਾਂ ਦੇ ਲੋਕੀ ਦੋ ਹੀ ਸਿਸਟਮ ਹੈਗੇ, ਇੱਕ-ਦੋ ਹੀ ਸਿੰਮ ਹੈਗੇ, ਜਿਹੜ ਸਾਡੇ ਇੱਥੇ ਬਹੁਤ ਸਾਰੇ ਸਿਮ ਹੈਗੇ ਜਿਹਦੇ ਕਰ ਟਾਵਰ ਬਹੁਤ ਸਾਰੇ ਹੈਗੇ ਨੇ। ਇਹਦਾ ਨੁਕਸਾਨ ਬਹੁਤ ਆ ਇਹਦੇ
ਹਾਂਜੀ, ਚਲੋ ਠੀਕ ਹੈ ਵੀਰੇ, ਫਿਰ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ, ਭਾਜੀ, ਸਤ ਸ਼੍ਰੀ ਅਕਾਲ।
ਹਾਂਜੀ, ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ।